ਹੈਲੋ।
ਹਾਂਜੀ ਸਸਰੀ ਅਕਾਲ ਜੀ।
ਹਾਂਜੀ ਸਸ਼੍ਰੀ ਅਕਾਲ ਜੀ ਕੀ ਹਾਲ ਐ?
ਵਧੀਆ ਤੁਸੀਂ ਸੁਣਾਓ ਠੀਕ ਓ।
ਹਾਂਜੀ ਮੈਂ ਵਧੀਆ ਹੋਰ
ਬਸ ਮੈਂ ਕਿਹਾ ਚੱਲ ਤੁਹਾਨੂੰ ਯਾਦ ਹੀ ਕਰੀਏ ਕਿੰਨੇ ਦਿਨ ਹੋ ਗਏ ਤੁਸੀਂ ਗੱਲ ਹੀ ਨਹੀਂ ਕੀਤੀ।
ਨਹੀਂ ਮੈਂ ਤੁਹਾਨੂੰ ਕੀਤਾ ਸੀ ਫ਼ੋਨ ਤੁਸੀਂ ਬਿਜੀ ਸੀ ਵਿੱਚ ਨਾ
ਅੱਛਾ -ਅੱਛਾ ਉਹ ਨਾ ਬੱਚੇ ਦੀ ਛੁੱਟੀਆਂ ਵਗੈਰਾ ਹੋ ਗਈ ਨਾ। ਬੱਚਿਆਂ ਕੋਲ ਫੋਨ ਵੀ ਹੁੰਦਾ ਕੁਛ
ਨਹੀਂ ਨਾਲੇ ਤੁਹਾਡੇ ਪਿੱਛੇ ਮੈਰਿਜ ਚੱਲ ਰਹੀ ਸੀ ਨਾ ਤੁਹਾਡੇ ਰਿਲੇਟਿਵਸ 'ਤੇ ਫੇਰ ਤੁਹਾਡੀ ਗੁਡੀਆ ਦੱਸਦੀ ਰਈ ਸੀ ਮੰਮਾ ਮਾਰਕੀਟ ਗਏ ਕੱਪੜੇ ਲੈਣ ਫਿਰ ਮੈਂ ਤਾਂ ਮੈਂ ਕਿਹਾ ਚਲੋ
ਅੱਛਾ ਤੇ ਮੈਂ ਫਿਰ ਆਈ ਉਹਨਾਂ ਨੇ ਮੈਨੂੰ ਦੱਸਿਆ ਨੀ ਉਹਨਾਂ ਨੇ ਇੱਥੀ ਤੇ ਬੈਕ ਕਾਲ ਕਰ ਲੈਂਦੀ।
ਫਿਰ ਮੈਂ ਕਿਹਾ ਸ਼ਾਇਦ ਤੁਸੀਂ ਵਿਆਹ ਆਏ ਫਿਰ ਬਿਜ਼ੀ ਹੋ ਗਏ ਹੋਵਗੇ ਤਾਂ ਨਹੀਂ ਗੱਲ ਕਰਦੇ।
ਹਾਂਜੀ ਕੋਈ ਨੀ ਹੋਰ ਸੁਣਾਓ ਘਰ ਪਰਿਵਾਰ ਸਭ ਠੀਕ ਐ।
ਹਾਂਜੀ -ਹਾਂਜੀ ਸਭ ਵਧੀਆ ਤੁਸੀਂ ਦੱਸੋ।
ਬਹੁਤ ਵਧੀਆ ਕੀ ਕਰ ਰਹੇ ਸੀ ਤੁਸੀਂ?
ਬਸ ਬੈਠੇ ਸੀ ਕਰਦੇ ਹੀ ਪਏ ਸੀ ਯਾਦ ਤੋਂ ਹੁਣ ਤੁਸੀਂ ਫੋਨ ਕਰ ਹੀ ਲਿਆ।
ਅੱਛਾ- ਅੱਛਾ।
ਔਰ, ਹੋਰ ਤੁਹਾਡੇ ਵਿਆਹ ਤੋਂ ਫਰੀ ਹੋ ਗਏ ਤੁਸੀਂ ਹੂੰ ਦੇਖੀ ਸੀ ਮੈਂ ਤੁਹਾਡੀ ਫੋਟੋਜ਼ ਬਹੁਤ ਅੱਛੀ ਸੀ।
ਅੱਛਾ।
ਕਿੱਥੋਂ ਲਿੱਤੇ ਸੀ ਤੁਸੀਂ ਕੱਪੜੇ
ਇਹ ਮੈਂ ਦਿੱਲੀ ਓ ਸ਼ੋਪਿੰਗ ਕੀਤੀ ਸੀ।
ਅੱਛਾ ਦਿੱਲੀ ਤੋਂ ਕੀ ਕੋਈ ਫੈਬਰਿਕ ਲਿੱਤਾ ਸੀ ਜਾਂ ਸੂਟ ਰੈਡੀਮੇਡ ਲਿੱਤੇ ਸੀ।
ਨਹੀਂ ਰੇਡੀਮੇਡ ਸੀ ਸਾਰੇ ਕੱਪੜੇ
ਅੱਛਾ ਬਹੁਤ ਪਿਆਰੀ ਲੁੱਕ ਆ ਰਹੀ ਸੀ। ਜਿਹੜੇ ਹਲਦੀ 'ਤੇ ਪਾਇਆ ਸੀ ਉਹ ਤਾਂ ਬਹੁਤ ਹੀ ਪਿਆਰਾ ਸੀ।
ਅੱਛਾ ਥੈਂਕ ਯੂ।
ਹਾਂਜੀ ਸਾਡੇ ਵੀ ਹੁਣ ਫੰਕਸ਼ਨ ਆ ਰਹੇ ਨੇ ਘਰ ਦੋ -ਤਿੰਨ ਤੇ ਹਾਂ ਮੈਂ ਕਿਹਾ ਚਲ ਪੁੱਛਾਂਗੀ ਕਿੱਥੋਂ ਲਿੱਤੇ ਨੇ ਫਿਰ ਤੁਸੀਂ ਫ਼ੋਨ ਕਰ ਹੀ ਲਿਆ ਹੁਣ ਆਪੇ
ਹਾਂ -ਹਾਂ ਨਹੀਂ ਦਿੱਲੀਓ ਕੀਤੀ ਸੀ ਮੈਂ ਸਾਰੀ ਸ਼ੋਪਿੰਗ ਤੁਸੀਂ ਵੀ ਆਉਣਾ ਟਰਾਈ ਕਰਨਾ ਇੱਕ ਵਾਰੀ ਬਹੁਤ ਅੱਛਾ ਕਲੋਥ ਮਿਲਦਾ ਹੈ ਫੈਬਰਿਕ ਵੀ ਅੱਛਾ ਮਿਲ ਜਾਂਦਾ ਹੈ।
ਅੱਛਾ ਕੀ -ਕੀ ਰੇਟ ਪੈ ਜਾਂਦਾ ਕਿਵੇਂ- ਕਿਵੇਂ ਸਿਸਟਮ ਉੱਥੇ
ਤੁਹਾਡੇ ਉੱਤੇ ਡਿਪੈਂਡ ਕਰਦਾ ਤੁਸੀਂ ਕਿਹੋ ਜਿਹੀ ਚੀਜ਼ ਪਸੰਦ ਕਰਦੇ ਹੋ ਹੈਵੀ
ਨਹੀਂ ਜਿਵੇਂ ਤੁਸੀਂ ਪਾਈ ਸੀ ਨਾ ਉਹ ਬਹੁਤ ਅੱਛੀ ਚੀਜ਼ ਸੀ ਹੈਵੀ ਸੀ ਪੂਰੀ ਹੈ ਨਾ
ਹਾਂਜੀ, ਮੇਰੇ ਤਾਂ ਕੋਈ ਦੋ ਹਜ਼ਾਰ ਰੁਪਏ ਮੀਟਰ ਸੀ ਕੋਈ ਤਿੰਨ ਹਜ਼ਾਰ ਰੁਪਏ ਮੀਟਰ ਇਸ ਹਿਸਾਬ ਨਾਲ ਸੀ, ਹਾਂਜੀ
ਹਾਂ ਤਾਂ ਵੀ ਫਿਰ ਵੀ ਠੀਕ ਪੈ ਗਿਆ ਸੀ ਮਤਲਬ ਵਧੀਆ 'ਚ ਹੈਵੀ ਜ ਸੂਟ ਲੈਂਦੀ ਹਾਂ ਅਤੇ ਦਸ- ਪੰਦਰਾਂ ਹਜ਼ਾਰ ਦੇ ਤਾਂ ਆਉਂਦੇ ਹੀ ਦੇਖੋ।
ਹਾਂ ਇਨੇ ਤਾਂ ਪੈ ਹੀ ਜਾਂਦਾ ਆ, ਹੂੰ
ਆਈ ਪੈ ਗਿਆ ਸੀ ਫਿਰ ਤੁਸੀਂ ਸਟਿਚਿੰਗ ਕਿੱਥੋਂ ਕਰਾਈ ਸੀ।
ਸਟਿਚਿੰਗ ਮੇਰੇ ਮੰਮਾਂ ਹੀ ਕਰਦੇ ਨੇ ਉਹਨਾਂ ਕੋਲ ਕਰਾਂ ਲੀ ਸੀ।
ਅੱਛਾ -ਅੱਛਾ ਉਹਨਾਂ ਦਾ ਕੋਈ ਬੁਟੀਕ ਹੈ ਵੀ ਆਪਣਾ।
ਹਾਂ ਬੁਟੀਕ ਖੋਲਿਆ ਤੇ ਉਹਨਾਂ ਨੇ ਫਿਰ ਉੱਥੇ ਹੀ ਕਰਵਾ ਲਏ ਸੀ।
ਅੱਛਾ, ਚਲੋ ਵਧੀਆ। ਇਹਦੇ ਵੀ ਕਿੰਨੇ ਪੈਸੇ ਬਚ ਜਾਂਦੇ ਨੇ ਨਹੀਂ ਤਾਂ ਮਹਿੰਗੇ ਕੱਪੜਿਆਂ ਦੀ ਸਟਿਚਿੰਗ ਵੀ ਮਹਿੰਗੀ ਹੁੰਦੀ ਹੈ ਨਾ।
ਹਾਂਜੀ ਬਹੁਤ ਕੋਸਟਲੀ ਰੇਟ ਹੁੰਦੇ ਆ ਉਹਨਾ ਦੇ।
ਅੱਛਾ ਬਹੁਤ ਅੱਛਾ ਰੇਡੀਮੇਟ ਹੀ ਲੱਗ ਰਹੇ ਸੀ।
ਹਾਂ ਸਟਿਚ ਜੋ ਕਰਵਾਏ ਸੀ। ਮੈਂ ਕਿਹਾ ਚਲੋ ਮੈਂ ਦੱਸਾਂਗੀ ਵੀ ਕਿ ਮੈਂ ਤੁਹਾਨੂੰ ਦੱਸ ਹੀ ਦਿੱਤਾ ਹੈ। ਸਟਿਚ ਹੀ ਕਰਵਾਏ ਸੀ।
ਓ ਮੈਂ ਇਓ ਮੈਂ ਕਿਹਾ ਰੇਡੀਮੇਡ ਲੱਗ ਰਹੇ ਸੀ ਮੈਂ ਮੰਨ ਵੀ ਲਈ ਸੀ। ਹਾਂ ਤੁਹਾਡੀ ਗੁਡੀਆਂ ਨੇ ਵੀ ਟ੍ਰੇਨਿਗ ਕੀਤੀ ਸੀ ਸਾਡੇ ਨਾਲ।
ਹਾਂਜੀ। ਅੱਜ ਕੱਲ੍ਹ ਕਰੇਜ ਇਸ ਚੀਜ਼ ਦਾ ਜਾ ਵੀ ਨਹੀਂ ਟਵਿੱਨਿੰਗ ਚੱਲ
ਹਾਂ ਬਿਲਕੁਲ- ਬਿਲਕੁਲ ਨਹੀਂ ਨਾਲੇ ਸੋਹਣੇ ਵੀ ਬਹੁਤ ਲਗਦੇ ਸੀ। ਜੱਚਦੇ ਵੀ ਪਏ ਸੀ ਦੋਨੋਂ ਨਹੀ ਤਾਂ ਕਈ ਹੁੰਦੇ ਨੇ ਨਾ ਮਤਲਬ ਮੈਚਿੰਗ ਪਾਉਂਦੇ ਨੇ ਦੇ ਨੇ ਉਹਨਾਂ ਨੂੰ ਹਾਂ। ਤੁਹਾਨੂੰ ਤਾਂ ਬਹੁਤ ਅੱਛੇ ਲੱਗ ਰਹੇ ਸੀ ਈਵਨ ਕਿ ਤੁਸੀਂ ਤਾਂ ਚੱਪਲ ਵੀ ਪਰਸ ਵੀ ਇਕੋ ਜਾ ਫੜਿਆ ਸੀ।
ਅੱਛਾ। ਤੁਸੀਂ ਸਾਰੀ ਜੋਮ ਕਰਕੇ ਦੇਖੀ।
ਹਾਂ ਹੋਰ ਮੈਂ ਦੇਖਿਆ ਪਿਆਰੇ ਹੀ ਇੰਨੇ ਲੱਗ ਰਹੇ ਸੀ।
ਅੱਛਾ।
ਔਰ ਇੱਕ ਗ੍ਰੇ ਵਾਲਾ ਸੂਟ ਸੀ ਜਿਹੜਾ ਜਿਹਦੇ ਨਾਲ ਤੁਹਾਡੀ ਸਕਰਟ ਹੈਗੀ ਸੀ ਤੁਹਾਡੀ ਗੁੱਡੀਆਂ ਦੀ ਉਹ ਹੈਗੀ ਸੀ ਫਰੋਕ। ਪਾਈ ਹੋਈ ਸੀ।
ਹਾਂਜੀ ਮੇਰਾ ਸੂਟ ਸੀ। ਗੁੱਡੀਆਂ ਦਾ ਲਹਿੰਗਾ ਸੀ। ਹਾਂਜੀ ਮੇਰਾ ਪਲਾਜ਼ੋ ਬਣਿਆ ਦਾ ਸੀ ਉਹਦਾ ਦਾ।
ਅੱਛਾ।
ਹਾਂਜੀ।
ਹੋਰ।
ਹੋਰ ਬਸ ਵਧੀਆ।
ਕਿਹਦਾ ਵਿਆਹ ਸੀ।
ਹੈ ਸੀ, ਮੇਰੇ ਕਜ਼ਨ ਹੀ ਲੱਗਦੇ ਸੀ।
ਅੱਛਾ- ਅੱਛਾ ਕੀ ਕੁੜੀ ਦਾ ਵਿਆਹ ਸੀ ਮੁੰਡੇ ਦਾ?
ਮੁੰਡੇ ਦਾ ਵਿਆਹ ਸੀ।
ਅੱਛਾ- ਅੱਛਾ ਚਲੋ ਵਧੀਆ ਫਿਰ ਤਾਂ
ਹੂੰ।
ਹੋਰ ਗਏ ਨੀ ਛੁੱਟੀਆਂ ਚ ਉੱਥੇ
ਛੁੱਟੀਆਂ ਚ ਨਹੀਂ ਤੁਹਾਨੂੰ ਪਤਾ ਹੀ ਮੈਂ ਕਿਹਾ ਹੋਇਆ ਸੀ ਜਾਣਾ ਉੱਥੇ ਮੰਮੀ ਕੋਲ ਜਾਵਾਂਗੇ।
ਅੱਛਾ ਫਿਰ ਚਲੇ ਕੇ ਉੱਥੇ ਆ ਜਾਣਾ ਲੇਟ ਜਾਓਗੇ ਅੱਛਾ- ਅੱਛਾ ਫਿਰ ਤੁਸੀ ਚਲ ਵਧੀਆ ਫਿਰ ਤਾਂ ਚਲ ਵਧੀਆ। ਆਓ ਕਦੇ ਲਾਓ ਚੱਕਰ, ਨਹੀਂ ਅਸੀਂ ਥੋੜਾ ਨਹੀਂ ਥੋੜ੍ਹਾ ਲੇਟ ਜਾਵਾਂਗੇ। ਮੈਂ ਨਾ ਛੁੱਟੀ ਐਡ ਐਡ ਹੋ ਜਾਵੇਗੀ ਨਾ ਫਿਰ ਜਾਵਾਂਗੀ ਕਿਉਕਿ ਦੇਖੋ ਮੈਂ ਹੁਣ ਗਈ ਤੇ ਫਿਰ ਘਰ ਫਿਰ ਕੋਈ ਮਹਿਮਾਨ ਵਗੈਰਾ ਆ ਕੇਿਰ ਚੰਗਾ ਨਹੀਂ ਲੱਗਦਾ ਨਾ।
ਹਾਂਜੀ-ਹਾਂਜੀ ਇਹ ਤੇ ਹੈ ਨਾ।
ਮੈ ਲੇਟ ਹਮੇਸ਼ਾ ਲਾਸਟ 'ਚ ਜਾਣੀ ਹਾਂ।
ਅੱਛਾ ਚਲੋ, ਇਹ ਵੀ ਅੱਛੀ ਗੱਲ ਏ ਨਾ।
ਹਾਂਜੀ।
ਹਮ ਥੋੜਾ ਮੌਸਮ ਸਹੀ ਹੋ ਚੱਲਿਆ, ਇਤਨੀ ਗਰਮੀ ਨੀ ਰਹਿੰਦੀ।
ਉਹ ਵੀ ਨਾਲਾ ਰਸ਼ ਵੀ ਘੱਟ ਹੋ ਜਾਂਦਾ ਤੁਹਾਨੂੰ ਪਤਾ ਕਿੰਨਾ ਰਸ਼ ਹੁੰਦਾ ਹੋਵੇ।
ਹਮ ਹਮ। ਸਹੀ ਕਹਿ ਰਹੇ ਹੋ, ਹੋਰ ਬਸ ਵਧੀਆ। ਇੱਕ ਬੇਟਾ ਆਪਣੀ ਭੂਆ ਘਰ ਚਲਾ ਗਿਆ।
ਅੱਛਾ।
ਤੇ ਗੁਡੀਆ ਅੰਦਰ ਬੈਠੇ ਹੋਈਏ।
ਅੱਛਾ-ਅੱਛਾ। ਕਿੰਨੇ ਦਿਨ ਦੀਆਂ ਛੁੱਟੀਆਂ ਵਸਤੇ ਆਇਓ।
ਦੇਖੋ, ਹੁਣ ਜਦੋਂ ਤੱਕ ਬੱਚੇ ਦਾ ਮਨ ਲੱਗ ਜਾਏ, ਹੁਣ ਤਾਂ ਬੱਚੇ ਤੇ ਡੀ- ਪੈਂਡ ਕਰਦਾ।
ਸਹੀ ਗੱਲ ਆ, ਹਾਂ ਪਹਿਲੇ ਹੁੰਦਾ ਸੀ ਆਪਣੀ ਮਰਜ਼ੀ ਨੂੰ ਜਿੰਨਾ ਟਾਈਮ ਮਰਜੀ ਹੁਣ ਤਾਂ ਬੱਚੇ ਵੀ ਦੇਖੋ ਆਪਣੀ ਪਰਸਨਲ ਸਪੇਸ ਪ੍ਰਾਈਵੇਸੀ ਮੰਗਦੇ ਨੇ ਨਾ ਦੇਖੋ।
ਹਾਂਜੀ, ਕਿਉਂਕਿ ਉਹਨਾਂ ਨੇ ਹੋਮਵਰਕ ਅੱਧਾ ਛੱਡ ਕੇ ਆਏ ਨਾ ਵਿੱਚ ਫਿਰ ਹੋਮਵਰਕ ਵੀ ਕੰਪਲੀਟ ਕਰਨਾ।
ਹਾਂ, ਸਹੀ ਗੱਲ ਉ ਇੰਨਾ ਕੰਮ ਦੇ ਦਿੰਦੇ ਛੁੱਟੀਆਂ ਕੀ ਬੱਚਿਆਂ ਦੀ ਰਹਿ ਗਈਆਂ।
ਹਾਂ, ਸਹੀ ਗੱਲ ਏ। ਹਜੇ ਸਾਰੇ ਚਾਟ ਵਗੈਰਾ ਬਣਾਣੇ ਬੱਚਿਆਂ ਦੇ। ਸਾਇਨ ਮੈਂਟ ਤਿਆਰ ਕਰਨੀਆ ਨੇ।
ਹਾਂਜੀ, ਬਿਲਕੁਲ ਉਹ ਵੀ ਅਸੀਂ ਆਪ ਹੀ ਬਣਾਣੀ ਹੁੰਦੀ ਦੇਖੋ।
ਤੇ ਹੋਰ ਬੱਚੇ ਥੋੜੀ ਕਰਨਾ ਐ ਕੰਮ ਸਾਡੇ ਹੁੰਦੇ ਨੇ।
ਬਿਲਕੁਲ ਬਿਲਕੁਲ ਜੀ ਬਿਲਕੁਲ। ਹੋਰ ਦੱਸੋ?
ਬਸ। ਤੁਸੀ ਸੁਣਾਓ, ਲੰਚ ਕਰ ਲਿਆ ਤੁਸੀ? ਹਾਂ ਸਭ ਵਧੀਆ। ਅੱਛਾ ਕੀ ਲੈ ਕੇ ਆਏ ਸੀ, ਅੱਛਾ ਜੀ।
ਹਾਂਜੀ, ਹੋਰ ਤੁਸੀ ਕੀ ਬਣਾਇਆ ਸੀ?
ਅੱਜ ਅਸੀ ਬਣਾਏ ਸੀ ਕੜੀ-ਚਾਵਲ।
ਅੱਛਾ ਕਿਹਦੇ ਬਣਾਈ ਸੀ।
ਇੰਜ ਈ ਨੋਰਮਲ ਜਿਵੇ ਬਣਦੇ ਨੇ ਦਹੀਂ ਦੇ ਵਿੱਚ।
ਨਹੀ ਕਿਹੜੀ ਸਿੰਧੀ ਕੜੀ ਬਣਾਈ ਸੀ ਕਿ ਦੂਜੀ ਬਣਾਈ ਸੀ।
ਨਹੀਂ-ਨਹੀਂ ਦੂਜੀ ਪੰਜਾਬੀ ਕੜੀ।
ਅੱਛਾ। ਪਕੌੜੇ ਆਦੀਆਂ, ਅੱਛਾ ਕਿਵੇਂ ਬਣਾਦੇ ਹੋ?
ਦਹੀ ਦੇ ਵਿੱਚ ਜਾਂ ਲੱਸੀ ਦੇ ਵਿੱਚ ਹੀ ਬੇਸਣ ਪਾ ਕੇ। ਉਹਦੇ ਵਿੱਚ ਹਲਦੀ, ਨਮਕ ਪਾ ਕੇ ਘੋਲ ਲੈਣੇ ਆ। ਤੇ ਥੋੜੇ ਜਿਹੇ ਤੇਲ ਵਿੱਚ ਪਿਆਜ, ਰਾਈ, ਜੀਰੇ, ਕੜੀ ਪੱਤ- ਤਾ ਦਾ ਤੜਕਾ ਲੈ ਲੈਣੇ ਆ। ਹਾਂਜੀ ਬਾਚ ਪਕੌੜੇ ਫਰਾਈ ਕਰਕੇ ਵਿੱਚ ਪਾ ਦਈ ਦਾ
ਚਲ ਵੈਸੇ ਪ ਪਕੌੜੇ ਕਿਹੜੇ ਬਣਾਉਦੇ ਪਿਆਜ਼ ਦੇ ਜਾਂ ਆਲੂ ਦੇ
ਨਹੀਂ- ਨਹੀਂ ਪਿਆਜ ਦੇ
ਅੱਛਾ, ਕਈ ਆਲੂ ਤੇ ਵੀ ਬਣਾਉਂਦੇ ਨੇ ਨਾ ਸਵਾਦ ਨੀ ਲਗਦੇ ਮੈਂਨੂੰ ਬਿਲਕੁਲ
ਹਾਂਜੀ। ਜੀ - ਜੀ ਨਹੀਂ ਆਲੂ ਤੇ ਨਹੀਂ ਆਲੂ ਦੀ ਕੜੀ ਤੇ ਗੁਰਦੁਆਰੇ ਜਿਹੜੀ ਬਣਦੀ ਨਾ ਉਹ ਸਵਾਦ ਲੱਗਦੀ। ਏ, ਘਰ ਦੀ ਆਲੂ ਕੜੀ ਨਹੀਂ ਖਾਈ ਜਾਂਦੀ।
ਹੂੰ, ਸਹੀ ਗੱਲ ਏ ਗੁਰਦੁਆਰੇ ਦਾ ਵੇਖੋ ਅਲੱਗ ਸਵਾਦ ਆਣਾ ਉਹਨਾਂ ਨੇ ਕੜਾਈ 'ਚ ਬਣਾਣੀ ਹੈ ਕੜ-ਕੜ ਕੇ ਅਸੀਂ ਕੁੂੱਕਰ 'ਚ ਬਣਾਉਣੀ ਹੁੰਦੀ ਵੇਖੋ ਫਿਰ ਫਰਕ ਪਤਾ ਲੱਗਦਾ ਕੁਛ ਗੈਸ ਤੇ ਲੋਹੇ ਦਾ
ਹਾਂ ਉਹ ਤਾ ਇਹਵੇਂ ਲੱਗਦਾ ਜਿਵੇਂ ਅੰਮ੍ਰਿਤ
ਹਾਂ, ਉਹ ਵੀ ਬਹੁਤ ਫ਼ਰਕ ਪੈਂਦਾ ਉਟੂ ਦਾ ਵੀ ਨਾ।
ਹਾਂਜੀ।
ਹੋਰ ਦੱਸੋ, ਗਏ ਨੀ ਕਿੱਤੇ ਸ਼ੋਪਿੰਗ ਕਰਨ ਇੱਥੇ ਆ ਕੇ ਫਿਰ
ਨਹੀਂ ਇਸ ਕੋਈ ਲੈ ਕੇ ਨਹੀ ਗਿਆ
ਅੱਛਾ, ਆਪਣੀ ਮੰਮੀ ਨਾਲ ਚਲੇ ਜਾਣਾ ਸੀਂ।
ਬਸ ਮੰਮਾ ਫਰੀ ਨੀ ਹੁੰਦੇ ਨਾ ਘਰ ਕੰਮ -ਕੁਮ ਹੁੰਦਾ ਥੋੜਾ ਕਰਨ ਆਲਾ।
ਅਤੇ ਇੱਧਰ ਆ ਜਾਓ, ਇੱਥੋਂ ਚੱਲ ਜਾਣਾ ਸ਼ੋਪਿੰਗ 'ਤੇ
ਮੈਨੂੰ ਤੁਹਾਡਾ ਘਰ ਹੀ ਨੀ ਪਤਾ ਤੁਸੀਂ ਆਏ ਵੀ ਨੀ ਮਿਲਣ ਬਹੁਤ ਮਿਲਨ ਲਏ ਵੇ
ਮੈਨੂੰ ਤੁਸੀਂ ਦੱਸਿਆ ਹੀ ਹੁਨੇ ਤੁਸੀਂ ਆਏ ਦੇ ਓ ਮੈਨੂੰ ਪਹਿਲੇ ਪਤਾ ਹੁੰਦਾ ਮੈਂ ਆਉਂਦੀ ਨਾ ਤੁਹਾਨੂੰ ਮਿਲਣ।
ਗੱਲ ਨੀ ਹੋਈ ਨਾ ਤੁਹਾਡੀ ਤੇ ਮੇਰੀ
ਹਾਂ ਉਹੀ ਤਾਂ ਕੋਈ ਨਹੀਂ ਹੁਣ ਬਣਾ ਲੋ ਪਲੈਨ ਆਓ, ਇੱਥੇ ਰਹੋ ਸਾਡੇ ਕੋਲ ਦੋ- ਤਿੰਨ ਦਿਨ।
ਰਹਿਣ ਦਾ ਤੇ ਕੋਈ ਗੱਲ ਨੀ ਮੈਂ ਆਵਾਂਗੀ ਸਵੇਰੇ ਤੁਸੀਂ ਫਿਰ ਸ਼ਾਮ ਨੂੰ ਮੈਨੂੰ ਛੱਡ ਜਾਣਾ, ਮੈਨੂੰ ਲੈ -ਲੈ ਵੀ ਜਾਣਾ।
ਕੋਈ ਨੀ ਮੈਂ ਲੈਣ ਆ ਜਾਗੀ ਤੁਸੀਂ ਆਉਣ ਵਾਲੇ ਬਨੋ ਧੋਪ
ਕੋਈ ਨਾ ਤੁਹਾਨੂੰ ਸਵੇਰੇ -ਸਵੇਰੇ ਬੁਲਾਵਾਂਗੀ ਧੁੱਪ 'ਚ ਨੀ ਬੁਲਾਵਾਂ
ਹਮ। ਕੋਈ ਨਹੀਂ ਜੀ ਆਓ- ਆਓ ਜਦੋਂ ਤੁਹਾਡਾ ਦਿਲ ਕੀਤਾ ਫ਼ੋਨ ਕਰ ਦਿਓ ਮੈਨੂੰ। ਫਰੀ ਹੋ ਜਾਓ ਤੁਹਾਡੇ ਮੈਨੂੰ ਲਗਦਾ ਰਿਲੇਟਿਵਸ ਵੀ ਇੱਥੇ ਰਹਿੰਦੇ ਨੇ ਕਾਫੀ ਸਾਰਿਆਂ ਨਾਲ ਫੇਰ ਤੁਹਾਨੂੰ ਤਾਂ ਟਾਈਮ ਹੀ ਨਹੀ ਲੱਗਦਾ ਹੋਣਾ।
ਹਾਂਜੀ ਬਿਲਕੁਲ ਠੀਕ ਕਹਿ ਰਹੇ ਹੋ। ਦੋ ਦਿਨ ਹੋ ਗੇ, ਮੈਂ ਘੁੰਮ ਹੀ ਰਹੀ ਹਾਂ ਤਿੰਨ ਦਿਨ ਸਮਝ ਲਓ।
ਅੱਛਾ, ਇਹ ਬੜਾ ਹੁੰਦਾ ਨਾ ਜਿੱਥੇ ਇੱਕ ਹੀ ਪਾਸੇ ਰਿਲੇਟ ਆਉਦੇ ਨੇ ਨਾ ਫਿਰ ਕਦੀ ਕਿਸੇ ਦੇ ਘਰ ਜਾਣਾ ਨਾਹ ਜਾਓ ਤੇ ਮੂੰਹ ਬਣ ਜਾਂਦੇ ਫਿਰ ਨਾ
ਹਜੇ ਤੇ ਮੈਂ ਆਪਣੀ ਰਿਸ਼ਤੇਦਾਰੀ ਨਿਭਾ ਰਹੀ ਹਾਂ ਜੇ ਮੇਰੇ ਹਸਬੈਂਡ ਦੀਆਂ ਰਹਿੰਦੀਆਂ ਨੇ।
ਅੱਛਾ। ਹਾਂ ਵੀ ਉਹ ਮਿਕਸ ਹੋ ਗਏ ਨਾ ਪੇਕਿਆਂ ਦੇ ਵੀ ਸਹੁਰਿਆਂ ਦੇ ਵੀ ਇੱਕੋ ਪਾਸੇ।
ਹਾਂ ਉਹੀ ਰਹੀ ਦਿੱਕਤ ਬਸ ਵਧੀਆ।
ਹਾਂਜੀ -ਹਾਂਜੀ ਹੋਰ ਜਾਓ ਚੱਕਰ ਇੱਥੇ ਬਜ਼ਾਰ ਹੋ ਆਓ ਬੜਾ ਮਤਲ ਸ ਸਹੀ ਬਾਜ਼ਾਰ ਇੱਥੇ ਜਮੁਨਾ ਨਗਰ ਹੈਵੇ ਜਗ੍ਹਾ
ਤੁਸੀਂ ਫਰੀ ਨਹੀ ਹੈਗੇ ਘੁੰਮਣਾ ਤਾਂ ਤੁਹਾਡੇ ਨਾਲ ਹੀ ਸੀ।
ਨਹੀਂ ਤੁਸੀਂ ਇੱਧਰ ਆ ਜਾਓ ਨਾ। ਫਿਰ ਅਸੀ ਇੱਥੋਂ ਚੱਲ ਲਵਾਂਗੇ ਮੈਂ ਵੀ ਸਗੋਂ ਕੁਝ ਸਮਰ ਕਲੈਕਸ਼ਨ ਲੈਣੀ ਸੀ। ਥੋੜ੍ਹਾ ਆਈਡੀਆ ਹੋ ਜਾਵੇਗਾ, ਇਕੱਠੇ ਚੱਲ ਲਵਾਂਗੇ।
ਅੱਛਾ-ਅੱਛਾ। ਕੋਈ ਨੀ ਤੁਸੀ ਮੈਨੂੰ ਦੱਸ ਦੇਣਾ ਜਿਸ ਦਿਨ ਤੁਸੀ ਫਰੀ ਹੋਵੋਗੇ ਨਾ। ਉਸ ਦਿਨ ਸਵੇਰੇ ਤੁਸੀਂ ਆ ਕੇ ਲੈ ਜਾਣਾ ਮੈਨੂੰ।
ਹਾਂ ਕੋਈ ਨਹੀਂ ਮੈਂ ਲੈ ਜਾਂਵਾਗੀ ਤੁਹਾਨੂੰ ਤਾਂ ਤੁਸੀ ਆ ਜਾਣਾ।
ਫਿਰ ਮੈਨੂੰ ਪਤਾ ਨੀ ਲੱਗਣਾ ਤੁਹਾਡਾ ਤੁਸੀ ਕਦੋਂ ਫਰੀ ਹੋਵੋਗੇ।
ਨਹੀਂ -ਨਹੀਂ ਤੁਸੀਂ ਫੋਨ ਕਰ ਲਓ ਨਾ ਮੈਨੂੰ। ਮੈਂ ਤਾਂ ਫਰੀ ਫਰੀ ਹਾਂ, ਮੈਂ ਕਿੱਥੇ ਬਿਜ਼ੀ ਹਾਂ। ਤੁਹਾਡੇ ਲਈ ਤਾਂ ਹਮੇਸ਼ਾ ਫਰੀ ਆ।
ਚਲੋ ਠੀਕ ਏ, ਮੈਂ ਤੁਹਾਨੂੰ ਦੱਸ ਦਾਂਗੀ।
ਹਾਂਜੀ ਠੀਕ ਏ, ਹੋਰ।
ਹੋਰ।
ਬਸ।
ਚਾਹ ਪੀ ਲਈ ਤੁਸੀ ਸ਼ਾਮ ਦੀ।
ਨਹੀਂ ਹਾਲੇ ਨਹੀਂ ਚਾਹ। ਮੈਂ ਨਾ ਚਾਹ ਸਕਿਪ ਕੀਤੀ ਤੇ ਮੈਂ ਪੀਨੀ ਰਹੀ ਚਾਹ।
ਅੱਛਾ।
ਹਾਂਜੀ, ਚਲੋ ਠੀਕ ਏ, ਮੈਂ ਕਰਨੀ ਆਂ ਤੁਹੀਂ ਆਹ ਲਿਆਣਾ ਚੱਕਰ ਹੈ।
ਹਾਂਜੀ-ਹਾਂਜੀ ਠੀਕ, ਓਕੇ, ਸਸਰੀ ਕਾਲ।
ਸਸਰੀ ਕਾਲ।